ਹੈਲੋ।
ਸਸ਼ੀਕਾਲ, ਠੀਕ ਹੋ? ਹੈਲੋ।
ਹੈਲੋ।
ਤੋਡੀ ਆਵਾਜ ਨਈ ਆ ਰਈ।
ਵਾ ਜ ਤੇ ਆ ਰੀ ਹੋਣੀ
ਹਾਂਜੀ, ਹਾਂਜੀ, ਹਾਂਜੀ, ਹਾਂਜੀ
ਕੀ ਕਰਦੇ ਓ ਤੁਹੀ? ਵਧੀਆ ਜੀ, ਵਧੀਆ।
ਬਸ ਆਪਾਂ ਵੀ ਲੰਚ ਦੀ ਤਿਆਰੀ ਕਰ ਰਹੇ ਸੀ। ਤੁਸੀਂ ਦੱਸੋ ਕੀ ਕਰ ਰਹੇ ਸੀ?
ਬ ਕੰਮ ਕਰ ਰਏ, ਬਸ
ਵਦੀਆ ਏ। ਹੋਰ ਹੈਲੋ
ਹੈਲੋ
ਹਾਂਜੀ ਆਵਾਜ਼ ਨਈ ਆ ਰਹੀ ਤੁਆਡੀ ਨਾ, ਨੈਟਵਰਕ ਇਸ਼ੂ ਹੋਨਾ ਸ਼ਾਏਦ।
ਨਈ, ਨਈ, ਠੀਕ ਆ ਨੈਟਵਰਕ। ਹੁੰ।
ਓਕੇ, ‍ ਹੋਰ ਕੱਲ ਤੇ ਬੜਾ ਇੰਜੋਏ ਕਰ ਰਏ ਸੀ।
ਹਾਂਜੀ, ਹਾਂਜੀ।
ਸਵੀੰਗ ਪੂਲ ਘਰ ਹੀ ਹੈਗੇ ਤੁਆਡੇ।
ਆ ਹਾਂਜੀ ਜੀ ਘਰੇ ਈ ਐ।
ਅੱਛਾ। ਵਧੀਆ ਏ ਫੇਰ ਤੇ ਹਨਾ। ਨਈ ਤੋ ਬਾਰ ਵੇਖੋ ਜਾਓ ਕਿੰਨੇ ਪੈਸੇ ਲੈ ਲੈਂਦੇ ਨੇ।
ਹਾਂ ਨਵੀ ਦੇਤ। ਘਰੇ ਈ ਬਣਵਾਇਆ ਦਾ ਯਾ ਛੋਟਾ ਜਿਆ। ਅੰਦਰ ਈ ਸਾਰੀ ਫੈਮਲੀ ਗੋਰ ਕਰ ਲੈਂਦੀ ਐ।
ਵਧੀਆ ਯ ਸਗੋਂ ਨਾ ਬਾਰ ਵੀ ਹੁਣ ਦੇਖੋ ਕਿੰਨਾ ਇਨਫੈਕਸ਼ਨ ਹੁੰਦਾ ਏ ਪਤਾ ਥੋੜੀ ਨਾ ਹੁੰਦਾ ਏ।
ਹਾਂ ਜੀ ਓ ਰੁਕਿਆਂ ਹੋਇਆ ਪਾਣੀ ਹੁੰਦਾ ਏ ਨ ਓਦੇ ਵਿੱਚ ਤੇ ਹ ਹਰ ਕੋਈ ਨਾਂਦਾ ਯਾ। ਵੇਚ ਈ ਪਤਾ ਨੀ ਕੀ ਕੁੱਛ ਕਰ ਦਿੰਦੇ ਨੇ।
ਹਾਂ-ਹਾਂ ਬਿਲਕੁਲ-ਬਿਲਕੁਲ।
ਐ ਤੇ ਚਲਦਾ ਪਾਣੀ ਐ ਅਪਣਾ ਵਧੀਆ ਰੈਂਦਾ ਨਾਲ।
ਪਾਣੀ ਵੀ ਕੱਢ ਦਿੰਦੇ ਓ?
ਅ ਹਾਂਜੀ ਹਾਂ।
ਅੱਛਾ ਐ ਵਧੀਆ ਏ। ਸਈ ਏ ਯਾਰ ਬੱਚਿਆਂ ਨੂੰ ਸਿਖਾਣੀ ਚਾਈਦੀ ਏ। ਹੁਣ ਸਾਡੇ ਬੱਚੇ ਜਿੱਦ ਕਰਦੇ ਨੇ। ਥੋੜਾ ਟਾਈਮ ਪਹਲੇ ਜਿੱਦ ਕਰ ਰਏ ਸੀ ਜਾਣਾ ਏ ਫੇਰ ਅਪਾਂ ਲੈ ਗਏ ਸੀ ਵਾਟਰ ਪਾਰਕ।
ਵਧੀਆ ਯਾ ਹੋਆਣਾ ਚਾਈਦਾ ਬੰਦੇ ਨੂੰ ਬਾਰ। ਹਮ ਜਾਣੇ ਆ ਆਪਾ ਵੀ ਕਦੇ ਕਦਾਰ ਈ ਜਾਣੇ ਆ।
ਹਾਂਜੀ। ਪਰ ਨਾ ਘਰ ਸਈ ਰਹਿੰਦਾ ਏ।
ਹਾਂ ਘਰੇ ਠੀਕ ਰਹਿੰਦਾ ਯਾ ਨਾਲੇ ਅਪਾਂ ਨੇ ਹੁਣ ਘਰੇ ਜਿੰਮ ਦਾ ਵੀ ਕੀਤਾ ਯਾ।
ਅੱਛਾ। ਵਧੀਆ, ਐ ਤੇ ਜਰੂਰੀ ਹੁੰਦੀ ਏ। ਦੇਖੋ ਹੈਲਥ ਦਾ ਧਿਆਨ ਨੀ ਰਖ ਰੱਖਾਂਗੇ, ਅਪਾਂ ਹੋਰ ਕੀਹਦਾ ਰਖਾਂਗੇ।
ਜੀ ਅੱਜ ਕੱਲ੍ਹ ਦੀ ਜੇੜੀ ਜਨਰੇਸ਼ਨ ਨਾ ਹਾਂਜੀ ਬੜਾ ਫਾਸਟ ਫੂਡ ਖਾਂਦੇ ਨੇ ਅੱਜ ਕੱਲ੍ਹ ਦੇ ਬੰਦੇ ਨਾ। ਫੇਰ ਅਪਣਾ ਦਿੱਕਤਾ ਤੇ ਹੋਣੀ ਐ।
ਹਾਂ ਬਿਲਕੁਲ ਅੱਜ ਕੱਲ ਫਾਸਟ ਫੂਡ ਈ ਜਾਦਾ ਚਲਿਆ ਦੈ ਸਾਰੇ ਖਾਂਦੇ ਨੇ ਦੇਖੋ। ਹਾਂਜੀ।
ਤੁਸੀਂ ਵੀ ਖਾਂਦੇ ਓ ਜਿਆਦਾ
ਨਈ-ਨਈ ਮੈਂ ਤੇ ਬਿਲਕੁਲ ਈ ਅਵੋਇਡ ਕਰਦੀ ਆ ਫਾਸਟ ਫੂਡ।
ਅੱਛਾ ਜੀ
ਨਾ ਮੈਂ ਬੱਚਿਆਂ ਨੂੰ
ਵਧੀਆ ਗੱਲ ਐ। ਵਧੀਆ ਗੱਲ ਏ ਐ ਤੇ। ਖਾਣੇ ਨੀ ਚਾਈਦਾ ਫਾਸਟ ਫੂਡ ਅੱਜ ਕੱਲ।
ਹਮ ਮੈਂ ਤੇ ਘਰ ਈ ਸਾਰਾ ਬਣਾ ਲੈਣੀ ਆ ਸਮਾਨ ਨਾ ਜੋ ਬੱਚੇ ਕਹਿੰਦੇ ਨੇ।
ਠੀਕ-ਠੀਕ ਆਂਦਾ ਤੁਹਾਨੂੰ ਬਨਾਣਾ?
ਹਾਂ-ਹਾਂ ਮੈਂ ਬਣਾ ਲੈਣੀ ਆ ਸਾਰਾ ਜੋ ਬੱਚੇ ਦੇ ਖਾਂਦੇ ਨੇ ਉਈ ਬਣਾ ਲੈਂਣੇ ਆ।
ਹਮ- ਹਮ।
ਹਾਂਜੀ।
ਨਾਲੇ ਜਿੰਮ ਵੀ ਕਰਦੇ ਰੈਨਾ ਚਾਈਦਾ ਆ।
ਹਾਂ, ਬਿਲਕੁਲ। ਓਇ ਤੇ ਮੈਂ ਤੁਹਾਨੂੰ ਕਿਆ ਸੀ ਜੇ ਬੋਡੀ ਆਪਣੀ ਫਿਟ ਨੀ ਰਏਗੀ ਤੇ ਅਪਾਂ ਕੰਮ ਕਾਰ ਕਿਵੇਂ ਕਰਾਂਗੇ।
ਹਾਂਜੀ ਕਈ ਬੰਦੇ ਆਪਣਾ ਧਿਆਨ ਈ ਨੀ ਰੱਖਦੇ ਪਤਾ ਨੀ ਕਿੱਧਰ ਹੁੰਦੇ ਰਹਿੰਦੇ ਧਿਆਨ ਹੁੰਦਾ ਐ।
ਬਿਲਕੁਲ ਬਿਲਕੁਲ, ਨਹੀਂ ਨਹੀਂ ਧਿਆਨ ਤੇ ਰੱਖਣਾ ਚਾਹੀਦਾ, ਦੇਖੋ ਪਹਿਲੇ ਬੋਡੀ ਹੈਗੀ ਏ ਸਾਡੀ, ਚੱਲ ਰਹੀ ਏ ਤਾਂ ਤੱਕ ਤੇ ਉਹਨੂੰ ਚਲਾਓ ਨਾ।
ਸਹੀ ਗੱਲ ਆ।
ਹੂੰ ਨਹੀਂ ਵਧੀਆ ਗੱਲ ਏ, ਘਰ ਹੀ ਸਭ ਕੁਛ ਕਰਨਾ ਚਾਹੀਦਾ ਏ, ਮੈਨੂੰ ਤੇ ਵਧੀਆ ਲੱਗਿਆ। ਕੀ ਤੁਸੀਂ ਸਵੀਮਿੰਗ ਪੂਲ ਵੀ ਘਰ ਐ, ਬੰਦਾ ਉੱਥੇ ਪ੍ਰੈਕਟਿਸ ਕਰ ਲੈਂਦਾ ਏ ਬੱਚੇ ਵੀ ਇੰਜੋਏ ਕਰ ਲੈਂਦੇ ਨੇ।
ਏ ਤਾਂ ਹੈ ਹੀ।
ਵਧੀਆ ਹੁਣ ਗਰਮੀ ਵੀ ਤੇ ਕਿੰਨੀ ਏ ਨਾ, ਬੱਚਿਆਂ ਨੇ ਹੋਰ ਬੱਚਿਆਂ ਨੇ ਬਾਹਰ ਜਾਣਾ ਏ। ਇਸ ਤੋਂ ਵਧੀਆ ਘਰ ਹੀ ਹੋਣਾ ਚਾਹੀਦਾ ਏ, ਘਰ ਹੀ ਇੰਜੋਏ ਕਰੋ ਜਿੰਨਾ ਮਰਜ਼ੀ।
ਬਾਹਰ ਜਾਏਗੀ ਕੀਹਦੇ ਨਾਲ।
ਨਹੀਂ ਇਹ ਤੇ ਵਧੀਆ ਏ, ਤੁਹਾਡਾ ਨਾ ਜਿੰਮ ਵਗੈਰਾ ਵੀ ਘਰ ਹੀ ਕਰਦੇ ਹੋ ਬੜੀ ਵਧੀਆ ਗੱਲ ਹੈਗੀ ਏ।
ਤੁਸੀਂ ਵੀ ਕਰੋ ਜੋਇਨ ਜਿੰਮ।
ਹਾਂ ਬਸ ਹੁਣ ਯੋਗਾ ਕਲਾਸਿਸ ਤੇ ਮੈਂ ਜੁਆਇੰਨ ਕਰਦੀ ਆਂ। ਉਹ ਤੇ ਮੈਂ ਸਵੇਰੇ ਸ਼ਾਮੀ ਲਗਾਉਂਦੀ ਹਾਂ ਉਹਨਾਂ ਦੀ ਕਲਾਸਿਸ ਤੇ, ਤੇ ਹੁਣ ਥੋੜੇ ਟਾਈਮ ਹੋਇਆ ਹੁਣ ਥੋੜ੍ਹਾ ਘੱਟ ਹੋ ਗਈ ਏ ਕਿਉਂਕਿ ਹੁਣ ਨਾ ਥੋੜ੍ਹਾ ਬਰਡਨ ਜਾ ਜ਼ਿਆਦਾ ਹੋ ਗਿਆ ਕੰਮ ਕਾਰ, ਬੱਚੇ ਏਨਾ ਤੰਗ ਕਰਦੇ ਨੇ, ਕਦੀ ਇਹ ਬਣਾਓ, ਕਦੀ ਉਹ ਬਣਾਓ ਤੇ ਉਹਦੇ ਕਰਕੇ ਨਾ ਫਿਰ ਟਾਈਮ ਹੀ ਨਹੀਂ ਲੱਗਦਾ। ਯੋਗਾ ਵਗੈਰਾ ਕਰਨ ਦਾ ਮੈਂ ਕਿਹਾ ਹੁਣ ਸਕੂਲ ਜਾਣਗੇ ਦੋ ਤਿੰਨ ਦਿਨ ਦੀ ਹੋਰ ਗੱਲ ਏ। ਹੁਣ ਇਹ ਸਕੂਲ ਜਾਣਗੇ ਤੇ ਫੇਰ ਹੀ ਆਪਾਂ ਆਪਣੀ ਬੋਡੀ ਵੱਲ ਦੇਖਾਂਗੇ।
ਨਹੀਂ ਜ਼ਰੂਰੀ ਐ ਇੱਕ ਘੰਟਾ ਆਪਣਾ ਦੇਣਾ ਚਾਹੀਦਾ ਏ।
ਹਾਂ ਹਾਂ, ਐਕਸਰਸਾਈਜ਼ ਦੇਖੋ ਜ਼ਰੂਰੀ ਆ। ਆਪਾਂ ਨੂੰ ਹੁਣ ਦੇਖੋ ਆਪਾਂ ਕੀ ਕਰਦੇ ਆ, ਸਵੇਰੇ ਵੀ ਏਨੀ ਲੇਟ ਉੱਠਦੇ ਆ। ਠੀਕ ਹੈ ਨਾਸ਼ਤਾ ਵੀ ਇੰਨੀ ਲੇਟ ਕਰਦੇ ਆ।
ਹਾਂਜੀ ਇਹਨੂੰ ਐ ਸੁਧਾਰੋ ਆਪਣੀ
ਹੂ ਬਿਲਕੁਲ ਬਿਲਕੁਲ।
ਦਮ ਨਾਲ
ਨਹੀਂ ਹੁਣ ਤੇ ਇਹ ਜ਼ਿਆਦਾ ਹੀ ਹੋ ਗਿਆ ਸੀ ਨਾ ਹੁਣ ਆਪਾਂ ਦੇਖ ਨੀ ਪਾ ਰਹੇ, ਆਪਣੀ ਬੋਡੀ ਵੱਲੇ ਵਿ ਦੇਖ ਪਾ ਰਹੇ ਕਿਉਂਕਿ ਘਰ ਹੁਣ ਬੱਚੇ ਹੁੰਦੇ ਨੇ ਤੇ ਫੇਰ ਜ਼ਿਆਦਾ ਧਿਆਨ ਨੀ ਦਿੱਤਾ ਜਾਂਦਾ ਆਪਣੇ ਉੱਤੇ। ਵੈਸੇ ਭਾਗ ਦੌੜ ਬੜੀ ਹੋ ਜਾਂਦੀ ਏ ਸਾਡੀ ਤੇ।
ਕੋਈ ਨੀ ਕੋਈ ਨੀ, ਐ ਤੇ ਚੱਲਦਾ ਹੀ ਰਹਿਣਾ ਏ ਬੱਚਿਆਂ ਦਾ ਤੇ।
ਬਿਲਕੁਲ ਬਿਲਕੁਲ ਹੂ। ਦੇਖਿਆ ਸੀ ਮੈਂ ਕਿਹਾ ਸ਼ਾਇਦ ਤੁਸੀਂ ਬਾਹਰ ਜਾ ਕੇ ਕਰਾਉਂਦੇ ਹੋ? ਜਿੰਮ ਵਗੈਰਾ ਤੇ ਪਰ ਤੁਸੀਂ ਘਰ ਹੀ ਕਰਾਂਦੇ ਓ?
ਹਾਂਜੀ ਆਪਣਾ ਗਰਮੀਆਂ ਚ ਬਾਹਰ ਕਰ ਲਈ ਦੀ ਐ ਥੋੜ੍ਹੀ ਬਹੁਤ। ਕਿਉਂਕਿ ਆਪਣਾ ਗਰਮੀ ਜਿਆਦਾ ਹੋ ਜਾਂਦੀ।
ਫੇਰ ਸਰਦੀਆਂ ਚ ਘਰ ਹੀ ਘਰ ਲਾ ਲਈਦੀ ਐ। ਆਪਣਾ ਸਰੀਰ ਫਿੱਟ ਰਹਿੰਦਾ ਆ ਨਾਲੇ, ਫਿਟਨੈਸ ਵਧੀਆ ਰਹਿੰਦੀ ਆ।
ਅੱਛਾ ਸਵੇਰੇ ਹੀ ਕਰਦੇ ਹੋ ਜਾਂ ਸ਼ਾਮੀ?
ਸ਼ਾਮੀਂ ਹੀ ਕਰਦੇ ਆ।
ਤੇ ਸਵੇਰੇ ਕਹਿੰਦੇ ਨੇ ਅਰਲੀ ਮੋਰਨਿੰਗ ਕਰਨੀ ਚਾਹੀਦੀ ਏ।
ਹਾਂਜੀ ਉਹ ਕੁੜੀਆਂ ਦੀ ਜ਼ਿਆਦਾ ਫਾਇਦੇਮੰਦ ਆ ਸਵੇਰੇ ਕਿਉਂਕਿ ਜ਼ਿਆਦਾ ਵੱਧ ਰਹੀਆਂ ਅੱਜ ਕੱਲ੍ਹ, ਕੁੜੀਆਂ ਦੀ ਗਰੋਥ ਜ਼ਿਆਦਾ ਹੋ ਰਹੀਆਂ। ਤੇ ਫੇਰ ਉਹਨਾਂ ਨੂੰ ਸਵੇਰੇ ਖਾਲੀ ਪੇਟ ਕਰਨੀ ਚਾਹੀਦੀ। ਨਾਲੇ ਫੈਟ ਘੱਟ ਜਾਂਦਾ ਐ ਨਾਲੇ
ਹਾਂ ਹਾਂ ਐ ਤੇ ਹੈ। ਨਹੀਂ ਵਧੀਆ ਗੱਲ ਏ। ਕਰਨੀ ਚਾਹੀਦੀ ਹੈ, ਅੱਜ ਕੱਲ ਹਾਂ ਫਾਸਟ ਫੂਡ ਨੇ ਤਾਂ ਜ਼ਿਆਦਾ ਕੰਮ ਖ਼ਰਾਬ ਕੀਤਾ ਦਾ ਫਾਸਟ ਫੂਡ ਦੇਖਦੇ ਨੇ ਨਾ ਬੱਚੇ ਵੀ ਫਾਸਟ ਫੂਡ ਖਾਂਦੇ ਨੇ ਕੁਛ ਆਪਾਂ ਵੀ ਖਾ ਲੈਂਦੇ ਹਾਂ।
ਫਾਸਟ ਫੁਡ ਨਾ ਪਤਾ ਨੇ ਕੀ ਗੱਲ ਬਣਦੀ ਇਹਨਾਂ ਦੀ ਪਾਣੀ ਵੀ ਬੰਦ ਕਾਰ ਕੇ ਗਿਆ ਯਾ ਨਹੀਂ।
ਹਾਂਜੀ।
ਫਾਸਟ ਫੂਡ ਅਵੋਇਡ ਕਰਨਾ ਚਾਹੀਦਾ ਸਾਰੇ ਕਹਿੰਦੇ ਅੱਜ ਕੱਲ
ਹਾਂ ਕਰਨਾ ਤਾਂ ਚਾਹੀਦਾ ਹੈ, ਹੁਣ ਕਿਸੇ ਟਾਈਮ ਬੰਦਾ ਖਾ ਹੀ ਲੈਂਦਾ ਹੈ। ਪਰ ਲੇਕਿਨ ਹੁਣ ਤੇ ਮੈਂ ਜਦੋਂ ਦੀ ਛੁੱਟੀਆਂ ਪਈਆਂ ਨੇ ਮੈਂ ਤੇ ਬਣਾਯਾ ਮੈਂ ਬਾਰ ਗਈ ਈ ਨੀ ਨਾ ਮੈਂ ਗਈ ਆ ਨਾ ਮੈ ਬੱਚੇ ਗਏ ਨੇ ਆਪਾਂ ਤੇ ਘੱਰ ਹੀ ਬਣਾ ਰੇ ਆ ਜੋ ਵੀ ਖਾਣਾ ਕੁੱਛ ਇੰਨੀ ਗਰਮੀ ਹੋਈ ਦੀ ਏ ਬਾਹਰ ਦਾ ਵੈਸੇ ਨੀ ਖਾਯਾ ਜਾਂਦਾ।
ਤਾਂ ਠੀਕ ਐ।
ਘੱਰ ਹੀ ਬਣਾ ਲੈਂਣੇ ਆ ਆਪਾਂ ਜੋ ਬੱਚਿਆਂ ਨੇ ਖਾਣਾ ਓਨਾਂ ਦੇ ਅਕੋਰਡਿੰਗ ਬਣਾ ਲੇਣੇ ਆ। ਹੋਰ ਨਾਲੇ ਘਰ ਤਾਂ ਹੈਲਥੀ ਵੀ ਹੈਗਾ ਏ ਬਾਹਰ ਦਾ ਆਪਾਂ ਅਨਹੈਲਥੀ ਖਾਂਣੇ ਆ ਫੂਡ ਨਾਲੇ ਈ ਬੱਚੇ ਆ ਕੇ ਬਿਮਾਰ ਹੋ ਜਾਂਦੇ ਨੇ।
ਹਾਂਜੀ-ਹਾਂਜੀ ਨਾਲੇ ਨਾ ਅੱਜ-ਕੱਲ੍ਹ ਦਵਾਈਆਂ ਚ ਵੀ ਬੜਾ ਕੁਛ ਮਿਲਾਵਟੀ ਆਉਂਦੇ ਹੋਇਆ ਸਮਾਨ ਦਵਾਈ ਵੀ ਕਟ ਹੀ ਖਾਣੀ ਚਾਇਦੀ ਐ।
ਹਾਂ ਬਿਲਕੁਲ-ਬਿਲਕੁਲ। ਅੱਜ-ਕੱਲ ਤੇ ਦਵਾਈਆਂ ਵੀ ਢੰਗ ਦੀਆਂ ਨੀ ਹੈਗੀਆਂ। ਸਾ ਨਾਲ ਈ ਸਾਡੀ ਕਿਡਨੀ ਤੇ ਇਫੈਕਟ ਕਰ ਜਾਂਦੀਆਂ ਨੇ ਲੀਵਰ ਤੇ ਇਫੈਕਟ ਪਾ ਜਾਂਦੀਆਂ ਨੇ।
ਸਾਈਡ ਇਫੈਕਟ ਜਾਦਾ ਐ ਅਜ
ਹਾਂ ਸਾਈਡ ਇਫੈਕਟ ਜਾਦਾ ਬਿਲਕੁੱਲ ਨਹੀਂ ਸਈ ਗੱਲ ਏ, ਆਪਣਾ ਐਕਸਰਸਾਈਜ ਵੀ ਕਰਨੀ ਚਾਇਦੀ ਜਿੰਮ ਵਗੈਰਾ ਜੋਯਨ ਕਰਨੀ ਚਾਇਦੀ ਏ। ਵਧੀਆ ਏ ਨਾ ਆਪਣੀ ਹੈਲਥ ਵੀ ਠੀਕ ਰੈਂਦੀ ਏ। ਤੇ ਕੁਛ ਆਪਣਾ ਪ੍ਰੋਪਰ ਆਪਾਂ ਡਾਇਟ ਵੀ ਲੈਂਣੇ ਆ ਓਦੇ ਨਾਲ ਤੇ
ਹਾਂਜੀ ਡਾਇਟ ਆਪਣਾ ਬੰਦਾ ਡਾਇਟ ਤੇ ਰਏ ਨਾ ਤੇ ਉਵੇਂ ਵੋਕ ਵਗੈਰਾ ਕਰਦੇ ਤਾਂ ਵੀ ਸੈਟ ਰੈਂਦਾ ਸ਼ਰੀਰ ਵਧੀਆ ਰੈੰਦਾ।
ਹਾਂ-ਹਾਂ-ਹਾਂ ਬਿਲਕੁਲ ਠੀਕ ਗੱਲ ਏ। ਮਨੋ ਐਹੀ ਹੁੰਦਾ ਅਪਣਾ ਸਵੇਰ ਦਾ ਨਾਸ਼ ਤਾ ਸਹੀ ਹੋਣਾ ਚਾਇਦਾ ਇੱਕ ਰਾਤ ਦਾ ਡਿਨਰ ਟਾਈਮ ਸਿਰ ਹੋਣਾ ਚਾਇਦਾ ਏ।
ਹਾਂ ਆਪਣਾ ਨੀਂਦ ਵੀ ਅੱਠ ਘੰਟੇ ਦੀ ਹੋਣੀ ਚਾਹੀ
ਹਾਂਜੀ
ਅਪਣੀ ਨੀਂਦ ਵੀ ਅੱਠ ਘੰਟੇ ਦੀ ਹੋਣੀ ਚਾਇਦੀ ਘੱਟੋ-ਘੱਟ
ਹਾ-ਹਾਂ ਨੀਂਦ ਤੇ ਜ਼ਰੂਰੀ ਏ, ਨੀਂਦ ਤੇ ਅੱਠ ਘੰਟੇ ਦੀ ਹੋਣੀ ਚਾਇਦੀ ਬਿਲਕੁੱਲ।
ਹਾਂਜੀ।
ਹੁਣ ਆਪਾਂ ਕੀ ਕਰਦੇ ਆ ਅਹ ਟੀ ਵੀ ਚਲਾ ਲੇਣੇ ਆ ਤੇ ਆਪਾਂ ਮੂਵੀਜ਼ ਦੇਖਦੇ ਰੈਣੇ੍ ਆ ਪਤਾ ਈ ਨੀ ਲੱਗਦਾ ਕਦੋਂ ਬਾਰਾਂ ਵੱਜ ਜਾਂਦੇ ਨੇ ਕਦੋਂ ਇੱਕ ਵੱਜ ਜਾਂਦਾ।
ਨਾ-ਨਾ ਓ ਬੈਡ ਹੈਬਿਟਸ ਨੇ ਓ ਹਟਾਣੀ-ਓ ਹਟਾਣੀ ਚਾਇਦੀ ਐ।
ਹੂੰ ਨਹੀਂ ਹੈਬਿਟ ਅੱਛੀ ਹੋਣੀ ਚਾਇਦੀ ਏ ਨਾ ਜ ਸਵੇਰੇ ਜਲਦੀ ਉੱਠੋ ਅਪਣਾ ਵੋਕ ਵਗੈਰਾ ਕਰੋ ਨਾਸ਼ਤਾ ਟਾਈਮ ਸਿਰ ਕਰੋ ਦੁ ਦੋਪੈਰ ਦੀ ਟਾਈਮ ਸਿਰ ਖਾਓ, ਡਿਨਰ ਵੀ ਟਾਈਮ ਸਿਰ ਖਾਓ ਤੇ ਵੋਕ ਕਰਕੇ ਫੇਰ ਸੋਵੋ।
ਹਾਂ ਫੇਰ ਆਪਣਾ ਯੋਗਾ ਕਰ ਲਈ ਥੋੜੀ-ਬੋਤੀ ਤੇ ਵਧੀਆ ਰੈੰਦੀ ਬੋਤ ਹਲਕਾ-ਹਲਕਾ ਮਹਿਸੂਸ ਰੈਂਦਾ।
ਹਾਂਜੀ-ਹਾਂਜੀ।
ਜੀ।
ਵਧੀਆ ਗੱਲ ਏ ਤੁਸੀਂ ਆਪਣੀ ਬੋਡੀ ਵੱਲ ਧਿਆਨ ਦਿੱਤਾ ਦਾ ਐ। ਵਧੀਆ ਤੁਹਾਨੂੰ ਪ੍ਰੋਬਲਮ ਵੀ ਨਹੀਂ ਹੋਏਗੀ ਅੱਗੇ ਜਾ ਕੇ
ਬਿਲਕੁਲ ਨਹੀਂ ਸਈ ਏ, ਰੱਖਣਾ ਚਾਇਦਾ ਆਪਣਾ ਨਾ ਹੈਲਥ ਦਾ ਧਿਆਨ ਰੱਖਣਾ ਚਾਹੀਦਾ ਹੈ।
ਹਾਂਜੀ ਬਿਲਕੁਲ